ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਜੀ।
ਠੀਕ ਠਾਕ ਤੁਸੀਂ ਸੁਣਾਓ ਠੀਕ ਠਾਕ ਹੋ।
ਹਾਂਜੀ-ਹਾਂਜੀ ਠੀਕ ਠਾਕ।
ਹਾਂਜੀ ਅੱਜ ਨਾ ਅਸੀਂ ਤੁਹਾਡੇ ਨਾਲ ਮਤਲਬ ਇੱਕ ਬੜੀ ਮਹੱਤਵ ਪੂਰਨ ਗੱਲ ਕਰਨੀ ਸੀ ਜਿਵੇ ਕਿ ਟੈਕਨੋਲੋਜੀ ਬਾਰੇ ਹਨਾ ਟੈਕਨੋਲੋਜੀ ਦਾ ਮਹੱਤਵ ਜਾਂ ਮਨੁੱਖੀ ਜੀਵਨ ਉੱਤੇ ਕੀ ਪ੍ਰਭਾਵ ਪੈਂਦਾ ਉਦੇ ਬਾਰੇ ਨਾ ਅੱਜ ਅਸੀਂ ਵਿਚਾਰ ਸਾਂਝੇ ਕਰਨੇ ਠੀਕ ਕਿ
ਹਾਂਜੀ-ਹਾਂਜੀ
ਜਿਵੇਂ ਅੱਜ ਦਾ ਯੁੱਗ ਐ ਵਿਗਿਆਨ ਹਨਾ ਟੈਕਨੋਲੋਜੀ ਦਾ ਯੁੱਗ ਹੈਗਾ ਟੈਕਨੋਲੋਜੀ ਨੇ ਸਾਡੀ ਜਿੰ ਗੀ ਨੂੰ ਪੂਰੀ ਤਰ੍ਹਾਂ ਈ ਬਦਲ ਦਿੱਤਾ।
ਜੇੜੇ ਕੰਮ ਪੈਲਾਂ ਕਰਨ ਹੁਣ ਬਸਤੇ ਜਿਸ ਤਰ੍ਹਾਂ ਕਈ ਮ੍ਹੀਨੇ ਕਈ ਦਿਨ ਲੱਗਦੇ ਸੀ ਹਨਾ। ਤੇ ਅੱਜ ਕਲ ਕੁੱਝ ਮਿੰਟਾਂ ਸਕਿੰਟਾਂ ਵਿੱਚ ਚੱਟ ਹੋ ਜਾਂਦੇ ਨੇ। ਟੈਕਨੋਲੋਜੀ ਨੇ ਤੇ ਮਨੁੱਖ ਨੂੰ ਇੰਨਾ ਤੇਜ਼ ਤੇ ਆਸਾਨ ਸੁਵਿਧਾਜਨਕ ਜੀਵਨ ਦਿੱਤਾ ਹਨਾ।
ਹਾਂਜੀ-ਹਾਂਜੀ ਟੈਕਨੋਲੋਜੀ ਦਾ ਅਰਥ ਇਹੀ ਹੈ ਕਿ ਵਿਗਿਆਨਿਕ ਗਿਆਨ ਦੀ ਤਰ੍ਹਾਂ ਵਰਤੋਂ ਕਰਕੇ ਅਜਿਹੇ ਸਾਧਨ ਤਰੀਕੇ ਬਣਾਉਣਾ। ਜੋ ਕਿ ਮਨੁੱਖੀ ਜੀਵਨ ਨੂੰ ਬਿਹਤਰ ਬਣਾਉਣ 'ਚ ਮਦਦ ਕਰ ਨੇ ਹਨਾ ਜੀ ਤੇ ਜਿੱਦਾਂ ਕੰਪਿਊਟ ਟਰ ਮੋਬਾਈਲ ਫੋਨ ਹੋ ਗਿਆ ਇੰਟਰਨੈੱਟ ਰੈਬੋਟ ਹਨਾ ਜੀ। ਮੈਡੀਕਲ ਮਸ਼ੀਨਾਂ ਏ ਟੈਕਨੋਲਜੀ ਦੀਆਂ ਏ ਉਦਾਹਰਨਾਂ ਹੈਗੀਆਂ ਸਾਰੀਆਂ
ਹਾਂਜੀ ਜਿਵੇਂ ਕਿ ਸਿੱਖਿਆ ਦੇ ਖੇਤਰ ਵਿੱਚ ਹਨਾ ਟੈਕਨੋਲੋਜੀ ਜਿਵੇਂ ਟਕਨੋਲੋਜੀ ਨੇ ਸਿੱਖਿਆ ਦੇ ਖੇਤਰ ਵਿੱਚ ਬੜੀ ਕ੍ਰਾਂਤੀ ਹਨਾ ਲਿਆਈ ਦਿੱਤੀ ਆ। ਪੈਲਾਂ ਵਿਦਿਆਰਥੀਆਂ ਨੂੰ ਜਾਣ ਕਰਨ ਲਈ ਸਿਰਫ਼ ਕਿਤਾਬਾਂ ਵਗੈਰਾ ਪੜ੍ਹਨੀਆਂ ਪੈਂਦੀਆਂ ਹੀ ਅਧਿਆਪਕਾਂ ਦਾ ਮਤਲਬ ਲੈਣਾ ਪੈਂਦਾ ਸੀ ਸਭ ਕੁਛ ਹਨਾ। ਪਰ ਅੱਜ ਕੱਲ ਏ ਇੰਟਰਨੈੱਟ ਨੇ ਮਤਲਬ ਕਾਫ਼ੀ ਸੋਫਟਵੇਅਰ ਡਿਵੈਲਪਮੈਂਟ ਕਰਤੀ ਹੋਈ ਐ ਜਿਵੇਂ ਡਿਜੀਟਲ ਮਾਰਕਿੰਗ ਮਾਰਕੀਟਿੰਗ ਹੋ ਗਈ ਤੇ ਡਾਟਾ ਵਿਸ਼ੇਸ਼ ਨਾਲ ਹਨਾ।
ਹਾਂਜੀ ਜਿੱਦਾਂ ਬੱਚਿਆਂ ਦੀਆਂ ਔਨਲਾਈਨ ਕਲਾਸਾਂ ਵੀ ਲੱਗਦੀਆਂ ਵਾ। ਟੈਕਨੋਲੋਜੀ ਦੇ ਨਾਲ ਹਨਾ ਜੀ। ਇਹਨਾਂ ਇਸ ਦੇ ਨਾਲ ਏ ਐ ਕਿ ਬੱਚਿਆਂ ਦੀ ਪੜ੍ਹਾਈ ਹੋਰ ਆਸਾਨ ਹੋ ਜਾਂਦੀ ਐ। ਤੇ ਬੱਚੇ ਥੋੜ੍ਹਾ ਰੁਚੀ ਉਨਾਂ ਦੀ ਵੱਧ ਜਾਂਦੀ ਪੜ੍ਹਾਈ ਦੇ ਵਿੱਚ ਜੇ ਨਾ ਘਰ ਵਿਦਿਆਰਥੀ ਜੇੜੇ ਘਰ ਬੈਠੇ- ਬੈਠੇ ਵੀ ਨਵੀਆਂ ਚੀਜ਼ਾਂ ਸਿੱਖ ਲੈਂਦੇ ਆ।
ਹਾਂਜੀ ਸਈ ਗੱਲ ਏ।
ਹਾਂਜੀ ਜਿੱਦਾਂ ਹੁਣ ਸਿਹਤ ਨੂੰ ਲਾ ਲਓ ਨਾ ਮੈਡੀਕਲ ਖੇ ਖੇਤਰਾਂ ਦੇ ਵਿੱਚ ਵੀ ਟੈਕਨੋਲਜੀ ਦੀ ਬੋਤ ਮਹੱਤਵਪੂਰਨ ਭੂਮਿਕਾ ਹੈਗੀ ਆ।
ਹਨਾ ਜੀ ਜਿੱਦਾਂ ਆਧੁਨਿਕ ਮਸ਼ੀਨਾਂ ਹੈਗੀਆਂ ਉਦੇ ਉਦੀ ਮਦਦ ਨਾਲ ਬਿਮਾਰੀਆਂ ਦਾ ਜਲਦੀ ਪਤਾ ਲੱਗ ਜਾਂਦਾ ਵਾ ਇਲਾਜ ਕਰਨਾ ਹੋਰ ਵੀ ਅ ਆਸਾਨ ਹੋ ਜਾਂਦਾ ਟੈਕਨੋਲਜੀ ਦੇ ਨਾਲ
ਹੂੰ, ਸਹੀ ਕੈਆ ਜਿਵੇਂ ਕਿ ਟੈਕਨੋਲੋਜੀ ਦੇ ਹੋਰ ਵੀ ਫੈਦੇ ਨੇ ਜਿਵੇਂ ਉਂਝ ਨੁਕਸਾਨ ਵੀ ਹੈਗੇ ਨੇ ਹੈਨਾ ਮੋਬਾਇਲ ਦੇ ਇੰਟਰਨੈਟ ਜਾਦਾ ਵਰਤੋਂ ਵਿੱਚ ਆਂਦੇ, ਸਮਾਂ ਬਰਬਾਦ ਹੋ ਜਾਂਦਾ, ਜਾਦਾ ਸਾਈਬਰ ਅਪਰਾਧ ਨੇ ਦੀ ਸਮੱਸਿਆ ਤੇ ਗੱਲਬਾਤ ਦੀ ਜਾਨਕਾਰੀ ਦਾ ਫਿਲ ਟੈਕਨਾਲੋਜੀ ਨਾਲ ਜੁੜ ਗਿਆ ਚੁਨੋ ਚੁਨੌਤੀਆਂ ਹੀ ਹੈਗੀਆਂ ਹੈਨਾ ਤੇ ਟੈਕਨੋਲੋਜੀ ਦੀ ਵਰਤੋਂ ਸਮਝਦਾਰੀ ਨਾਲ ਕਰਨੀ ਚਾਈਦੀ ਤੇ ਜਿੰਮੇਵਾਰੀ ਨਾਲ ਹੀ ਕਰਨੀ ਚਾਈਦੀ ਸਾਨੂੰ।
ਹਾਂਜੀ ਜਿੱਦਾਂ ਟੈਕਨੋਲਜੀ ਦੇ ਵਿੱਚ ਡਾਕਟਰਾਂ ਨੂੰ ਕਾਫ਼ੀ ਹੈਗਾ ਵਾ ਜਿਦਾਂ ਐਕਸਰੇ ਕਰਨੇ ਹੋਨ ੳਨਾਂ ਨੇ ਐਮ ਆਰ ਆਈ ਕਰਨੀ ਹੋਵੇ ਦੋ ਬੋਡਿਕ ਸਰਜਰੀ ਕਰਨੀ ਹੁੰਦੀ ੳਨਾਂ ਨੇ ਹੈਨਾ ਜੀ, ੳਦੇ ਵਿੱਚ ਵਧੀਆ ਹੋ ਜਾਂਦਾ ਵਾ। ਸੇਹਤ ਸੇਵਾਵਾਂ ਨੂੰ ਵਧੀਆ ਬਨਾਯਾ ਜਾਂਦਾ ਵਾ।
ਹਾਂਜੀ ਬਿਲਕੁਲ ਸਹੀ ਕਿਹਾ ਜਿਵੇਂ ਕਿ ਕੈ ਲੋ ਆਨ ਵਾਲੇ ਸਮੇਂ ਵਿੱਚ ਟੈਕਨੋਲਜੀ ਦੀ ਹੋਰ ਜਾਦਾ ਵੀ ਵਿਕਾਸ ਤੇਜ਼ ਹੋਨੀ ਚਾਈਦੀ ਆ, ਜਿਵੇਂ ਏਕ ਅ ਬੁ ਹੋ ਡੀ, ਰੋਬੋਟਸ, ਸਮਾਰਟ ਸ਼ਹਰ, ਨਵੀਆਂ ਹੋਰ ਵੀ ਖੋਜਾਂ ਮਨੁੱਖੀ ਜੀਵਨ ਵਿੱਚ ਹੋਰ ਬਦਲਾ ਦਿੰਦੀਆਂ ਵਾ। ਪਰ ਸਾਨੂੰ ਏਹ ਵੀ ਯਾਦ ਰੱਖਨਾ ਚਾਈਦਾ ਐ ਕਿ ਟੈਕਨੋਲੋਜੀ ਇੱਕ ਸਾ ਸਾਧਨ ਤੇ ਮਾਲਕ ਨੀ ਹੈਗਾ ਇੱਕ ਸਾਧਨ ਹੀ ਏ ਸਿਰਫ਼। ਜਿਦੀ ਵਰਤੋਂ ਸਿਰਫ ਮਨੁੱਖਤਾ ਦੀ ਭਲਾਈ ਲਈ ਹੀ ਹੁੰਦਾ ਆ, ਹੈਨਾ।
ਹਾਂਜੀ ਜਿੱਦਾਂ ਟੈਕਨੋਲਜੀ ਸੰਚਾਰ ਦੇ ਖੇਤਰ ਚ ਵੀ ਵਧੀਆ ਹੈਗੀ ਆ ਨਾ ਲੋਕ ਲੋਕਾਂ ਨੂੰ ਕਾਫੀ ਏਕ-ਦੂਸਰੇ ਦੇ ਨੇੜੇ ਲਿਆ ਦਿੱਤਾ ਵਾ, ਜਿੱਦਾਂ ਮੋਬਾਇਲ ਫੋਨ ਇੰਟਰਨੈੱਟ ਦੀ ਮਦਦ ਕਰਕੇ ਅਸੀਂ ਕਿਤੇ ਵੀ ਕੋਈ ਦੂਰ ਹੈਨਾ ਦੇਸ਼-ਵਿਦੇਸ਼ ਚ ਕੋਈ ਬੈਠਾ ਹੋਵੇ ੳਦੇ ਨਾਲ ਗੱਲ ਕਰ ਸਕਦੇ ਆ।
ਬਿਲਕੁਲ ਸਹੀ ਕਿਹਾ ਤੁਸੀ। ਏਦੇ ਨਾਲ ਤੇ ਬੋਹਤ ਜਾਦਾ ਮਤਲਬ ਫੈਦੇ ਵੀ ਆਨੂੰ ਨੁਕਸਾਨ ਵੀ ਏਨਾਂ ਚੀਜਾ ਦੇ ਜੇ ਕਿਉਂਕਿ ਬਾਹਰ ਤੋਂ ਹੀ ਅਗਰ ਬੰਦਾ ਬੈਠਾ ਹੋਏਗਾ ਜਿਵੇਂ ਕੈ ਲੳ ਵੀਡੀਓ ਕਾੱਲਾਂ ਦਾ ਸਿਸਟਮ ਚਲ ਚੁੱਕਾ ਹੈਗਾ ਹੈਨਾ ਸਿੱਧੀ ਅਸੀ ਗੱਲ ਆਪ ਆਪਣੇ ਅਗਰ ਇੰਨੀ ਦੂਰ ਅਸੀਂ ਆਪਣੇ ਤੇ ਤੇ ਅਗਰ ਏਨੀ ਦੂਰੋਂ ਅਸੀ ਅਪਨੇ ਬੰਦੇ ਨੂੰ ਨਈ ਦੇਖ ਸਕਦੇ ਤੇ ਅਸੀਂ ੳਹ ਵੀਡੀਓ ਕਾੱਲ ਰਾਹੀ ਅਸੀਂ ੳਨੂੰ ਦੇਖ ਸਕਦੇ ਆ।
ਹਾਂਜੀ ਜਿੱਦਾਂ ਈਮੇਲ, ਵੀਡੀਓ ਕਾੱਲਾ, ਸੋਸ਼ਲ ਮੀਡੀਆ, ਆਪਾਂ ਸਭ ਕੁਛ ਟੈਕਨੋਲਜੀ ਦਾ ਕਰਕੇ ਈ ਦੇਖ ਰਹੇ ਆ।
ਬਿਲਕੁਲ ਸਹੀ ਜੀ ਬਿਲਕੁਲ ਟੈਕਨੋਲਜੀ ਦਾ ਹੀ ਹੈਗਾ ਆ ਵਧੀਆ ਸਗੋਂ ਏ ਤੇ ਫੈਦੇ ਵੀ ਬੋਹਤ ਆ, ਨੁਕਸਾਨ ਵੀ ਆ। ਅੱਜ ਕੱਲ ਜਿਵੇਂ ਹੁਨ ਬੱਚੇਆਂ ਨੂੰ ਕੈ ਦੇ ਨਾਂ ਕਰੋਨਾ ਟਾਈਮ ਦੇ ਉਤੇ ਵੀ ਛੁੱਟੀਆਂ ਪਾ ਤੀਆਂ ਸੀ ਏਨਾਂ ਨੇ। ੳਹ ਵੀ ਅੱਜ ਕੱਲ ਔਨਲਾਈਨ ਈ ਕਲਾਸਾਂ ਲੱਗਦੀਆਂ ਰਹੀਆਂ ਵਾ।
ਹਾਂਜੀ ਹਾਂਜੀ ੳਦੋਂ ਵੀ ਟੈਕਨੋਲਜੀ ਦਾ ਕਰਕੇ ਹੀ ਬੱਚੇਆਂ ਨੇ ਪੜਾਈ ਕੀਤੀ ਆ।
ਹਾਂਜੀ।
ਟੈਕਨੋਲਜੀ ਸ ਹੈਗੀ ਸੀ ਅਪਨੇ ਕੋਲ ਤੇ
ਹਾਂਜੀ ਟੈਕਨੋਲੋਜੀ ਨਾਲ ਹੀ ਸਭ ਕੁਛ ਹੁੰਦਾ ਆ। ਬਾਕੀ ਏ ਹੈ ਕਿ ਟੈਕਨੋਲਜੀ ਸਾਡੀ ਜ਼ਿੰਦਗੀ ਆਸਾਨ ਬਨਾ ਦਿੰਦਾ, ਤੇਜ਼ ਵੀ ਏ, ਬੈਤਰ ਵੀ ਹੈਗਾ ਵਾ ਦੀ ਵਰਤੋਂ ਜੇ ਸਹੀ ਤਰੀਕੇ ਨਾਲ ਕੋਈ ਵਰਤੋਂ ਕਰੇ ਤੇ ਫੇਰ ਤੇ ਬੋਹਤ ਵਧੀਆ ਵਾ, ਹੈਨਾ।
ਹਾਂਜੀ ਹਾਂਜੀ ਬਾਕੀ ਆਉਣ ਵਾਲੇ ਸਮੇਂ ਚ ਵੀ ਏਹ ਟੇਕ ਟੈਕਨੋਲਜੀ ਹੋਰ ਤੇਜ਼ੀ ਨਾਲ ਵਿਕਸਿਤ ਹੋਜੇਗੀ। ਜਿੱਦਾਂ ਰੋਬੋਟਸ, ਸਮਾਰਟ ਸ਼ਹਰ ਤੇ ਨਵੀਆਂ ਖੋਜਾਂ ਮਨੁੱਖੀ ਜੀਵਨ ਨੂੰ ਹੋਰ ਬਦਲਨ ਗੀਆਂ।
ਹਾਂਜੀ ਬਿਲਕੁਲ ਸਹੀ ਕਿਹਾ। ਆਨ ਵਾਲੇ ਸਮੇਂ ਵਿੱਚ ਬੋਹਤ ਜਾਦਾ ਹਾਂਜੀ ਏਹ ਚੀਜਾ ਦੇ ਬੋਤ ਹੈਗੀਆਂ ਵਾ ਟੈਕਨੋਲਜੀ ਦੇ ਫੈਦੇ ਬੋਤ ਐ, ਨੁਕਸਾਨ ਵੀ। ਮੋਬੈਲ ਤੇ ਇੰਟਰਨੈਟ ਦੀ ਵਰਤੋਂ ਬੋਤ ਜਾਦੀ ਏ ਮਤਲਬ ਹੁੰਦੀ ਵੀ ਐ, ਬਰਬਾਦੀ ਵੀ ਹੋ ਜਾਂਦੀ, ਕਿਉਂਕਿ ਅੱਜ-ਕੱਲ ਲੋਕੀ ਇੱਕ ਦੂ ਜੇ ਨੂੰ ਮਿਲਨ ਦਾ ਸਮਾਂ ਈ ਨੀ ਕਡਦਾ ਅੱਜ-ਕੱਲ ਟੈਕਨੋਲੋਜੀ ਰਾਈ, ਫੋਨਾਂ ਰਾਈ ਹੀ ਗੱਲਾਂ-ਬਾਤਾਂ ਕਰਦੇ ਰੈਂਦੇ ਨੇ ਇਨਸਾਨ ਆਪਣੀ ਲਾਈਫ ਵਿੱਚ ਏਨਾ ਬਿਜ਼ੀ ਹੋ ਚੁੱਕ ਵਿਆਵਾ ਹੋਇਆ ਵਾ ਇਨਾਂ ਚੀਜ਼ਾਂ ਨੂੰ ਬਸ ਅੱਗੇ ਰੱਖ ਛੱਡਿਆ ਓਨੇ।
ਪਰ ਸਾਨੂੰ ਪਰ ਏ ਵੀ ਚੀਜ਼ਾਂ ਦਾ ਯਾਦ ਰੱਖਣਾ ਚਾਹੀਦੀਆਂ ਵਾ ਕਿ ਜਿੱਦਾਂ ਟੈਕਨੋਲਜੀ ਇੱਕ ਸਾਧਨ ਹੈਗਾ ਵਾ ਮਾਲਕ ਨੀ ਹੈਗਾ ਏਸ ਏੱਦੀ ਵਰਤੋਂ ਮਨੁੱਖਤਾ ਦੀ ਪਲਾਈ ਲਈ ਕਰਨੀ ਚਾਹੀਦੀ ਐ। ਹਾਂਜੀ, ਕੋਈ ਕਿਸੇ ਨੂੰ ਕੋਈ ਨੁਕਸਾਨ ਨਾ ਹੋਵੇ, ਟੈਕਨੋਲਜੀ ਦਾ ਕਰਕੇ।
ਹਾਂਜੀ, ਬਿਲਕੁਲ ਬਿਲ ਨੁਕਸਾਨ ਤੇ ਨੀ ਹੋਣਾ ਚਾਈਦਾ ਐਈਯੌ ਆ ਪਣੀ ਸਮਝਦਾਰੀ ਹੁੰਦੀ ਨਾ ਏਸ ਟੈਕਨੋਲਜੀ ਨੂੰ ਕਿਸ ਤਰੀਕੇ ਨਾਲ ਵਰਤਣਾ ਆ, ਕਿਸ ਤਰੀਕੇ ਨਾਲ ਅਸੀਂ ਯੂਜ ਕਰਨਾ ਵਾ। ਕਿਉਂਕਿ ਅੱਜ-ਕੱਲ ਕਈ ਲੋਕ ਜੇੜੇ ਹੁੰਦੇ ਨੇ ਨਾਲ ਕੁਛ ਵੀ ਚੀਜ਼ ਦਾ ਗਲਤ ਇਸਤੇਮਾਲ ਕਰ ਦਿੰਦੇ ਨੇ। ਜਿਵੇਂ ਹੁਣ ਅੱਜ-ਕੱਲ ਕੈ ਲੋ ਕਿ ਅ ਅੱਜ-ਕਲ ਵਟਸਐਪ ਦੇ ਉੱਤੇ ਵੇਖ ਲੋ ਕੋਈ ਸੋਸ਼ਲ ਮੀਡੀਆ ਆਯਾ ਪੇਯਾ ਹਨਾ। ਔਨਾਂ ਦੇ ਓਤੇ ਅੱਜ-ਕੱਲ ਕਿੰਨਾ ਕੁ ਆ ਰੇਆ ਵਾ ਕਈ ਲੋਕ ਤੇ ਏਸ ਚੀਜ਼ ਨੂੰ ਇੰਨਾ ਗ਼ਲਤ ਯੂਜ਼ ਕਰਦੇ ਨਾ ਕਿਸੇ ਦੀ ਫੋਟੋ ਚੁੱਕ ਕੇ ਵੀ ਉਧਰ ਕਿਸੇ ਦੇ ਨਾਲ ਅਟੈਚ ਕਰ ਦਿੰਦੇ ਨੇ ਕਦੇ ਕੁਛ ਵੀ ਹੁੰਦਾ ਵਾ।
ਹਾਂਜੀ-ਹਾਂਜੀ, ਕਈ ਅਪਰਾਧ ਕਰਦੇ ਆ ਲੋਕੀ ਹਾਂਜੀ। ਕਈ ਕ੍ਰਾਈਮ ਹੁੰਦੇ ਪੇ ਆ ਟੈਕਨੋਲੋਜੀ ਦੇ ਕਰ ਕਿ ਹਨਾ, ਜਿਸਰਾ ਕਿਸੇ ਦੀਆਂ ਫੋਟੋਆਂ ਰਾਈ ਬਲੈਕਮੇਲ ਕਰਨਾ ਔਨਾਂ ਨੂੰ।
ਅੱਜ-ਕੱਲ ਦੇ ਲੋਕਾਂ ਨੂੰ ਰਿਆਸ ਬੋਤ ਕੀਤਾ ਜਾਨ ਡੇਂਆ ਵਾ।
ਹਾਂਜੀ। ਬਾਕੀ ਏ ਵੀ ਗੱਲ ਹੈਗੀ ਟੈਕਨੋਲੋਜੀ ਨੇ ਸਾਡੀ ਜ਼ਿੰਦਗੀ ਨੂੰ ਆਸਾਨ ਤੇ ਬਣਾ ਤਾ ਹੋਇਆ ਵਾ। ਅਗਰ ਅਸੀਂ ਇਸਦੀ ਸਈ ਵਰਤੋਂ ਕਰੀਏ ਤੇ ਫੇਰ ਏ ਸਾਡੇ ਲਈ ਬੋਤ ਵਧੀਆ ਵਾ।
ਹਾਂ, ਬਿਲਕੁਲ ਸਈ ਏ ਜੈ ਅਸੀ ਕਰਦੇ ਆਂ ਤੇ ਫੇਰ ਤਾਂ ਸਾਡੇ ਲਈ ਬੋਤ ਵਧੀਆ ਹੈਗਾ ਅਦਰਵਾਈਸ ਜੇ ਅਸੀ ਏਦਾ ਮਾੜਾ-ਮੋਟਾ ਵੀ ਕੁਛ ਅਸੀਂ ਗਲਤ ਯੂਜ ਕਰਦੇ ਸਾਡੇ ਲਈ ਨੁਕਸਾਨਦਾਇਕ ਬਨ ਜਾਂਦਾ ਆ।
ਹਾਂਜੀ ਫੇਰ ਅਗਰ ਅਸੀਂ ਏਦਾ ਵਧੀਆ ਵਰਤੋਂ ਕਰੀਏ ਤੇ ਫੇਰ ਏ ਸਾਡੇ ਦੇਸ਼ ਨੂੰ ਤੇ ਸਮਾਜ ਨੂੰ ਵਧੀਆ ਬਨਾ ਸਕਦੀ ਐ ਇਸ ਵਿੱਚ ਔਦੇ ਵਿਕਾਸ ਵਿੱਚ ਬੋਤ ਯੋਗਦਾਨ ਪਾ ਸਕ ਦੀ ਐ ਟੇਕ
ਹੁੰ-ਹੁੰ, ਬਿਲਕੁਲ ਅੱਜ-ਕੱਲ ਕਿੰਨੀ ਟੈਕਨੋਲੋ ਜੀ ਨੇ ਵਾਧਾ ਕੀਤਾ, ਅੱਜ-ਕੱਲ ਜਿਸ ਤਰ੍ਹਾਂ ਜਨਾਨੀਆਂ ਕੈ ਲੋ ਕਿ ਬਾਰਲੇ ਦੇਸਾਂ ਵਿੱਚ ਅਗਰ ਗੱਲ ਕਰੀਏ ਤੇ ਔਥੇ ਤੇ ਰੋਟੀ ਬਣਾਉਣ ਵਾਲੀਆਂ ਤੱਕ ਮਸ਼ੀਨਾਂ ਤੱਕ ਇੱਨਾਂ ਨੇ ਪ੍ਰੋਵਾਈਡ ਕਰਵਾਤੀਆਂ ਹੋਈਆਂ ਹਨਾ। ਤੇ ਕਿਸੇ ਨੂੰ ਖਾਣਾ ਬਨਾਨ ਦੀ ਵੀ ਇੰਨੀ ਜ਼ਰੂਰਤ ਨੀ ਪੈਂਦੀ ਚਾਟ ਈ ਮਿੰਟਾਂ ਚ ਮਸ਼ੀਨਾਂ ਚ ਪਾਔ ਆਟਾ ਪਾਔ ਆਟਾ ਗੋਝ ਕੇ ਵੀ ਅੱਗੇ ਆ ਜਾਂਦਾ ਵਾ ਗੁਨ ਕੇ। ਕਿਸੇ ਟੈਮ ਰੋਟੀ ਵੀ ਪੱਕ ਜਾਏਗੀ ਐਹੋ ਜੀ ਮਸ਼ੀਨਾਂ ਤੱਕ ਇੰਨਾ ਨੇ ਕਰ ਦਿੱਤੀਆਂ ਹੋਈਆਂ।
ਹਾਂਜੀ, ਹੁਣ ਜਿੱਦਾਂ ਟਕ ਹਾਂਜੀ, ਜਿਸ ਤਰ੍ਹਾਂ ਹਾਨੂੰ ਕੋਈ ਸੜਕ ਹਾਦਸਾ ਹੋ ਜੇ ਔਦੇ ਵਿੱਚ ਕੋਈ ਸੱਟ ਲੱਗ ਜੇ ਸਾਨੂੰ ਨਈ ਪਤਾ ਲੱਗਦਾ ਔਸ ਟੈਮ ਤੇ ਅਗਰ ਅਸੀਂ ਐਕਸਰੇ ਵਗੈਰਾ ਕਰਵਾਉਂਨੇ ਆ ਤੇ ਸਾਨੂੰ ਸਾਰਾ ਕੁਛ ਪਤਾ ਲੱਗ ਜਾਂਦਾ। ਈ ਵੀ ਇੱਕ ਟੈਕਨੋਲਜੀ ਆ, ਹਾਂਜੀ ਜਿੱਦਾਂ ਕੋਈ ਸਾਡੇ ਪੇਟ ਦਰਦ ਵਗੈਰਾ ਹਨਾ, ਅਲਟਰਾਸਾਊਂਡ ਜਦੋਂ ਆਪਾਂ ਕਰਵਾਉਂਦੇ ਹਾਂ, ਹਾਂਜੀ।
ਕਈ ਲੋਕਾਂ ਨੂੰ ਤੇ ਜਿਵੇਂ ਸਿਰ ਦਰਦ ਏਨਾ ਹੁੰਦਾ ਐ, ਕਈਆਂ ਨੂੰ ਏ ਬਿਮਾਰੀ ਹੋ ਜਾਂਦੀ, ਕਇਆ ਨੂੰ ਨਈ ਪਤਾ ਲੱਗਦਾ, ਤੇ ੳ ਐਮ ਆਰ ਆਈ ਵਲੀ ਵੀ ਇਕ ਮਸ਼ੀਨ ਸਕੈਨ ਹੁੰਦਾ ਐ, ਐਮ ਆਰ ਆਈ ਸਾਡੀ ਫੁਲ ਬੋਡੀ ਦਾ ਸਕੈਨ ਕਰ ਦਿੰਦੀ, ਸਿਰ ਦਾ ਵੀ ਪਾਰਟਸ ਵਖਾ ਦਿੰਦੀ ਆ ਸਾਡੇ ਸਰੀਰ ਦੇ ਹੈਨਾ। ਇਹ ਚੀਜ਼ਾਂ ਦਾ ਕਿੰਨਾ ਇਹ ਚੀਜ਼ਾਂ ਦਾ ਕਰੋਲਿੰਗ ਵਾਸਤੇ ਬੋਤ ਜਾਦਾ ਫਾਏਦੇਮੰਦ ਹੈਗੀਆਂ ਆ ਏਹ ਚੀਜਾਂ ਜਿਸ ਤਰਾਂ ਟੈਕਨੋਲਜੀ ਕੱਢੀਆਂ ਤੇ ਮਸ਼ੀਨਾਂ ਕੱਢੀਆਂ ਤਾਡੇ ਸਰੀਰ ਵਸਤੇ ਵੀ
ਡਾਕਟਰਾਂ ਲਈ, ਜਦੇ ਮਤਲਬ ਹੈਗੇ ਆ।
ਹਾਂਜੀ ਹਾਂਜੀ ਬਾਕੀ ਇਹ ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਵੀ ਬਹੁਤ ਜ਼ਿਆਦਾ ਯੋਗਦਾਨ ਹੈਗਾ, ਬਟ
ਹੂੰ ਅੱਜ ਕਲ ਹਾਂਜੀ ਬਿਲਕੁਲ ਜਿਸ ਤਰਾਂ ਅੱਜ-ਕਲ ਟੀਚਰ ਬਲੈਕ ਬੋਰਡ ਦੇ ਉਤੇ ਸਮਝਾਂਦੇ ਦਾ ਸੀ, ਹੁਣ ਅੱਜ-ਕੱਲ ਸਮਾਰਟ ਐਸਡੀਐਮ ਵਗੈਰਾ ਲੱਗ ਚੁੱਕੇ ਆ ਟਚ ਵਾਲੀਆਂ ਅੱਜ-ਕੱਲ ਟੀਚਰ ਸਿੱਧਾ ਉਹਨਾਂ ਦੇ ਉਤੇ ਸਮਝਾਉਦੇ ਆ ਆਪਣੇ
ਹਾਂਜੀ ਬੱਚਿਆਂ ਨੂੰ ਪੜ੍ਹਾਈ ਵਿੱਚ ਬਹੁਤ ਇਹਦਾ ਫਾਇਦਾ ਹੈਗਾ ਵਾ।
ਹਾਂਜੀ, ਹਰ ਇੱਕ ਚੀਜ ਔਨਲਾਈਨ ਕਿਸੇ ਟਾਈਮ ਬੱਚਾ ਅਧਿਆਪਕ ਕੋਲ ਅਗ ਬਾਈ ਚਾਂਸ ਛੁੱਟੀ ਵੀ ਕਰਦਾ ਕਿਸੇ ਟਾਈਮ ਉਹਨੂੰ ਨਹੀ ਸਮਝ ਲੱਗਦੀ ਅਧਿਆਪਕ ਕੋਲ ਵੀ ਨਹੀਂ ਕਿਸੇ ਟਾਈਮ ਸਮਝ ਲੱਗਦੀ ਤੇ ਅੱਜ ਕੱਲ ਇਹਨਾਂ ਚੀਜਾ 'ਚ ਹੀ ਚਟ ਸਮਝ ਲੈਦਾ ਆਪੇ ਘਰ ਬੈਠਾ। ਕਿਉਕਿ ਬਹੁਤ ਸਾਰੀਆਂ ਉਦਾਹਰਨਾਂ ਮਿਲ ਜਾਂਦੀਆਂ ਇਹਨਾਂ ਨੂੰ
ਹਾਂਜੀ ਅੱਜ ਕੱਲ ਸਾਰੀ ਇੰਟਰਨੈਟ ਦਾ ਕਰਕੇ ਸਾਰੀ ਦੁਨੀਆਂ ਦੀ ਜਾਣਕਾਰੀ ਕੁਝ ਹੀ ਪਲਾਂ 'ਚ ਪ੍ਰਾਪਤ ਹੋ ਜਾਂਦੀ ਐ ਬੱਚਿਆਂ ਨੂੰ ਕੋਈ ਵੀ ਜਿਸ ਤਰ੍ਹਾਂ ਕਿਸੇ ਵੀ ਚੀਜ ਬਾਰੇ ਬੱਚਿਆਂ ਨੂੰ ਨਾ ਪਤਾ ਹੋਵੇ, ਉਹ ਟੈਕਨੋਲਜੀ ਇਹ ਕੀ ਮੋਬਾਇਲਾਂ ਰਾਹੀ ਹੁਣ ਪਤਾ ਕਰ ਲੈਦੇ ਆ ਝੱਟ ਚ
ਹਾਂਜੀ -ਹਾਂਜੀ, ਪਰ ਕੀਦਰ ਮਰਜੀ ਘੁੰਮਣ ਫਿਰਨ ਵੀ ਜਾਣਾ ਹੋਵੇ ਕਈਆਂ ਨੂੰ ਲੋਕਾਂ ਨੂੰ ਰਸਤਿਆਂ ਦਾ ਵੀ ਨੀ ਪਤਾ ਚੱਲਦਾ ਅੱਜ-ਕੱਲ ਫੋਨਾਂ ਦੇ ਉਤੇ ਮੈਪ ਵੀ ਨਿਕਲ ਜਾਂਦਾ। ਕੇ ਆ ਵਾਲੇ ਰਸਤੇ ਜਾਓ, ਆ ਵਾਲੇ ਰਸਤੇ ਜਾਓ ਹਾਂਜੀ ਆਸੀ ਤੁਰ ਕੇ ਅਸੀ ਵੇਖੀਏ ਕਿ ਕਿੰਨਾ ਰਸ਼ਤਾ ਕਿਲੋਮੀਟਰ ਦਾ ਸਾਨੂੰ ਪੈਦਲ ਦੀ ਵੀ ਯਾਤਰਾ ਉਹਦੇ ਚ ਸਾਰਾ ਰਸਤੇ ਦਾ ਪਤਾ ਲੱਗ ਜਾਦਾ ਐ। ਦੋ ਮਿੰਟ ਦੇ ਅੰਦਰ ਗੱਡੀਆਂ, ਬੱਸਾਂ, ਟਰੱਕਾਂ, ਵਗੈਰਾ ਸਭ ਕੁਛ ਪਤਾ ਲੱਗ ਜਾਦਾ ਐ।
ਹਾਂਜੀ- ਹਾਂਜੀ ਮੈਪ ਦੇ ਨਾਲ ਸਾਰੇ ਰਸਤਿਆਂ ਦਾ ਵੀ ਪਤਾ ਲੱਗ ਜਾਦਾ ਵਾ।
ਬਾਕੀ ਅੱਜ-ਕੱਲ੍ਹ ਟ੍ਰਰੇਨਾਂ ਦਾ ਵੀ ਕਹਿੰਦੇ ਨਾ ਜਦੋ ਅਸੀ ਟ੍ਰੇਨ ਦੇ ਵਿਚ ਸਫ਼ਰ ਕਰਦੇ ਹੋ ਤੇ ਟ੍ਰੇਨ ਦਾ ਵੀ ਰੂਟ ਕਈ ਕਈਆਂ ਪਤਾ ਲੱਗਦਾ ਅਸੀ ਅੱਜ ਕਿੱਥੇ ਪਹੁੰਚਿਆ ਅੱਜ-ਕੱਲ ਉਸ ਚੀਜ ਦਾ ਵੀ ਆ ਗਿਆ ਐ ਐਪ। ਅਸੀਂ ਓ ਟਰੇਨਾਂ ਦੇ- ਸਬ ਪਤਾ ਚਲਦਾ, ਸਾਡੀ ਅੱਜ ਗੱਡੀ ਕਿੱਥੇ ਕਿਹੜੇ ਸ਼ਹਿਰ ਚੋ ਲੱਗੀ, ਤੇ ਅਸੀ ਕਿਵੇ ਕਿੱਥੇ ਪਹੁੰਚਣਾ ਵ
ਟੈਕਨੋਲੋਜੀ ਦੇ ਫਾਇਦੇ ਵੀ ਹੈਗੇ ਆ ਨੁਕਸਾਨ ਵੀ ਹੈਗੇ ਆ ਬਸ ਜੇ ਅਸੀ ਇਹਦਾ ਸਹੀ ਵਰਤ ਕਰੀਏ ਇਹਦੀ ਤੇ ਫਿਰ ਤੇ ਸਾਨੂੰ ਬਹੁਤ ਫਾਇਦੇ ਆ।
ਹਾਂਜੀ
ਹੁਨ ਓ, ਹਾਂਜੀ।
ਬਿਲਕੁ ਸਹੀ ਕਹਿ ਰਹਿ ਓ ਫੈਦੇ ਤੇ ਨੁਕਸਾਨ ਵੀ ਬਹੁਤ ਹੈਗੇ ਆ ਬਾਕੀ ਇਕ
ਇਸ ਚੀਜ਼ ਤੋ ਗੱਲ ਕਰਕੇ ਬਹੁਤ ਵਧੀਆ ਲੱਗਾ ਸਾਨੂੰ ਤੇ ਤਰੱਕੀ ਦੀ ਭਲਾਈ ਤੇ ਫੈਦੇ ਤਾ ਬੋਤ ਹੂੰ ਠੀਕ ਐ, ਧੰਨਵਾਦ ਜੀ ਤੁਆਡੇ ਨਾਲ ਗੱਲ ਕਰਕੇ ਬਹੁਤ ਵੀ
ਜੀ ਸਸ ਸ਼੍ਰੀ ਕਾਲ ਜੀ ਧੰਨਵਾਦ ਤੁਆਡਾ, ਠੀਕ ਐ ਜੀ।